ਹੈਲੋ
ਹੈਲੋ, ਸਸ੍ਰੀਕਾਲ ਜੀ, ਹੋਰ ਕੀ ਹਾਲ ਚਾਲ ਨੇ ਤੁਆਡੇ ਵੀਰ ਜੀ?
ਤੁਸੀ ਸੁਨਾਓ?
ਹੂੰ ਬਸ ਠੀਕ। ਹੋਰ ਕੀ ਕਰਦੇ ਪਏ ਸੀ?
ਠੇ ਹੋਏ ਸੀ।
ਅੱਛਾ ਅੱਛਾ। ਬਸ ਕੁੱਛ ਨੀ ਆ ਐਤਵਾਰ ਏ, ਬਸ ਘਾਰ ਦੇ ਕੰਮ ਹੀ ਨੀ ਮੁੱਕਨੇ ਸਾਰੇ ਘਾਰ ਹੁੰਦੇ ਨੇ। ਤੇ, ਆ ਹਾਂ
ਹੂੰ। ਠੀਕ ਏ ਠੀਕ ਏ, ਬਸ ਯਾਰ ਦੋਸਤਾ ਨਾਲ ਜਾਮੁਨ ਤੋੜਨ। ਜ ਜਾਮੁਨ ਦਾ, ਹੂੰ ਜਾਮੁਨ ਦਾ ਚੱਲਦਾ ਪਿਆ।
ਅੱਛਾ ਅੱਛਾ, ਹਾਂ ਹਾਂ, ਹੁਨ ਤੇ ਸੀਜਨ ਹੈਗਾ ਏ ਜਾਮੁਨਾ ਦਾ।
ਬ ਹੁਨ ਜਾਮੁਨ ਲੱਗਨੇ ਨੇ। ਬ ਇਸ ਤੋਂ ਬਾਅਦ ਫੇਰ ਜਮੋਇਆ ਆਜੇਗਾ ਹ
ਅੱਛਾ ਅੱਛਾ ਅੱਛਾ ਬਾਗ ਵਿੱਚੋਂ ਲਾ ਕੇ ਲੈ ਆਇਓ ਅੰਬੀਆਂ ਅੱਛਾ ਅੰਬ ਵੀ ਤੇ ਆਏ ਹੋਣੇ ਨੇ ਅੰਬੀਆਂ ਵੀ ਹੋਣੀਆਂ
ਹਾਂ ਹਾਂ ਬਿਲਕੁਲ ਬਿਲਕੁਲ ਹਾਂ ਉਹ ਛੁੱਟੀਆਂ ਛ ਛੂਟੀ ਹੈਗੀ ਆ ਨਾ ਜਾ ਕੇ ਤੋੜ ਕੇ ਆਈਏ ਐ ਚੱਕਰ, ਹਾਂ ਸੰਡੇ ਦੀ ਛੁੱਟੀ ਹੁੰਦੀ ਹੈ ਨਾ
ਹਾਂ ਹਾਂ ਤੇ ਉੱਥੇ ਬਾਗ ਦਾ ਮਾਲੀ ਨੀ ਖੰਦਾ
ਨਾ ਬਸ ਸੜਕ ਦੇ ਕਿਹਨੁ ਸੜਕ ਤੇ ਲੱਗੇ ਹੋਏ ਨੇ ਨਾ ਸੜਕ ਜਾ ਕੇ
ਅੱਛਾ ਉਹ ਸੜਕ ਦੇ ਜਿਵੇਂ ਕਈ ਲੱਗ ਜਾਂਦੇ ਨੇ ਪੇੜ ਅੱਛਾ ਓਥੋ ਲਾਏ।
ਹਾਂ ਉਹਥੋ ਲਾਏ ਹੈਗੇ ਐ ਚੱਕਰ ਹੈਗਾ, ਥੱਲੇ ਡੰਡਾ ਲੈ ਲਈਦਾ ਲੰਬਾ ਜਾ ਉਹਨੂੰ ਝਾੜੋ, ਥੱਲੇ ਦੋ ਚਾਰ ਮੁੰਡੇ ਹੁੰਦੇ ਨੇ ਨਾਲ ਦੇ ਨੇ ਚੱਕਰ ਚ। ਇੱਧਰ ਲੈ ਕੇ ਖ਼ਰਾਬ ਨੀ ਹੁੰਦੇ। ਸਹੀ ਰਹਿੰਦੇ ਨੇ ਐ ਚੱਕਰ ਐਗਾ ਵਧੀਆ ਜਾਮੁਨ ਹੁੰਦੇ ਨੇ, ਬਾਜ਼ਾਰ ਤੇ ਬੜਾ ਮਹਿੰਗਾ ਹੋਇਆ ਜਾਮੁਨ।
ਹਾਂ ਉਹ ਤੇ ਵੀ ਹੈਗਾ ਮਹਿੰਗਾ ਇਹ ਸੀਜਨ ਹੁੰਦਾ ਨਾ ਦਸ ਜਿੰਹਨਾਂ ਨੂੰ ਸ਼ੂਗਰ ਹੁੰਦੀ ਹੈ ਉਹਨਾਂ ਨੇ ਤੇ ਖਾਣੇ
ਹਾਂ, ਉਹਨਾਂ ਵਾਸਤੇ ਬੜੀ ਫਾਇਦੇਮੰਦ ਚੀਜ਼ ਏ। ਇਹਨਾਂ ਦੀ ਗੁਠਲੀ ਹੈਗੀ ਹੈ ਨਾ ਗੁਠਲੀ ਗ ਜਿਵੇਂ ਸੋਲ ਦੀ ਆੳਦੀ ਏ। ਉਹ ਬੜੀ ਵਧੀਆ ਫਾਇਦੇਮੰਦ ਚੀਜ਼ ਹੈਗੀ ਕਈਆਂ ਨੂੰ ਪਤਾ ਹੁੰਦਾ ਇਹਦਾ ਤਰੀਕਾ
ਹਾਂ ਚੂਰਨ ਬਣਦਾ ਏ। ਸ਼ੂਗਰ ਦਾ ਚੂਰਨ ਹੂੰ।
ਖਾਂਦੇ ਨੇ ਇਹਦਾ ਉਹ ਵਧੀਆ ਹੋ ਜਾਂਦਾ। ਉਹਨਾਂ ਵਾਸਤੇ ਫਾਇਦੇਮੰਦ ਹੈਗੀ ਚੀਜ਼ ਉਹੀ ਹੈਗਾ ਨਾ, ਹਾਂ ਹਾਂ ਬਿਲਕੁਲ ਬਿਲਕੁਲ ਇਹਨਾ ਪੇਟ ਪੂਟ ਸਾਫ਼ ਰਹਿੰਦਾ ਵਧੀਆ ਜਾਮੂਨ ਵੈਸੇ ਵਧੀਆ ਹੁਣ ਬਰਸਾਤ ਨੀ ਪਈ ਨਾ। ਇਸ ਕਰਕੇ ਜਾਮੁਨ ਆਇਆ ਦਾ ਜਾਮੁਨ ਸੁੱਕਾ ਜਿਹੜਾ ਹੁੰਦਾ ਨਾ ਇੱਕ ਜਾਮੁਣ ਹੁੰਦਾ ਭਰਿਆ ਭਰਿਆ ਜਾ
ਹੂੰ ਹੂੰ ਰਸ ਭਰਿਆ ਜਾ ਹੂੰਦਾ ਹੈ ਅ ਮੀਂਹ ਪੈਣਗੇ ਦੋ ਇੱਕ ਦੋ ਫੇਰ ਉਹ ਹੋਏਗਾ ਜਾਮੁਨ ਰਸ
ਹਾਂ ਉਹੀ ਤੇ ਗਰਮੀ ਵੀ ਬੜੀ ਜ਼ਿਆਦਾ ਪੈ ਰਹੀ ਹੈ, ਹਾਂ ਗਰਮੀ ਜ਼ਿਆਦਾ ਪੈ ਰਹੀ ਹੈ। ਏ ਚੱਕਰ ਹੈਗਾ। ਨਹੀਂ ਤਾਂ ਛੁੱਟੀਆਂ ਹੁੰਦੀਆਂ ਬੱਚੇ ਇਸ ਟੈਮ ਤੋੜਦੇ ਰਹਿੰਦੇ ਨੇ, ਤੋੜਦੇ ਨੇ, ਸਵੇਰੇ ਢੇਰ ਲਗਯਾ ਹੂੰਦਾ ਏ। ਛੁੱਟੀਆਂ ਹੋਈਆਂ ਏ ਬੱਚਿਆਂ ਦੀਆਂ, ਸੜਕਾ ਦੇ ਕਿਨਾਰੇ, ਸੜਕਾਂ ਦੇ ਕਿਨਾਰੇ ਲੱਗੇ ਨੇ ਜਾਮੁਨ ਦੇ ਪੇਡੇ
ਹਾਂ ਹਾਂ ਹਾਂ।
ਪਿਛੇ ਲੱਗੇ ਹੋਏ ਨੇ ਤੋੜਨ ਦੇ ਕੋਈ ਉੱਪਰ ਚੜਿਆ ਹੁੰਦਾ ਏ, ਅਸੀ ਤੇ ਨਹੀ ਟਹਿਣੀ ਵੀ ਕੱਚੀ ਹੁੰਦੀ ਹੈ ਏਦੀ ਬੜੀ
ਅੱਛਾ ਅੱਛਾ ਆਹੋ ਡਿੱਗਣ ਦਾ ਡਰ ਹੁੰਦਾ ਏ ਨਾ-ਨਾ ਡੰਡੇ ਨਾਲ ਹੀ ਲਾਇਆ ਕਰੋ। ਥੱਲੇ ਵੀ ਚੱਦਰ ਵਿਛਾ ਲਿਆ ਕਰੋ, ਹਾਂ ਤੇ ਇੱਕ ਮੈਂ ਉਹ ਪੁੱਛਦੀ ਪਈ ਸੀ ਪਿਛਲੀ ਵਾਰੀ ਤੁਸੀਂ ਮੈਨੂੰ ਬਿੱਲ ਭੇਜ ਤੇ ਅਸੀ ਨਾ ਤੇ ਉਹ ਬੜੇ ਪਸੰਦ ਆਏ ਸੀ ਸਾਰਿਆਂ ਨੂੰ, ਮਿੱਠੇ ਸੀ ਨਿਕਲੇ। ਤੇ ਕਈ ਹੁੰਦੇ ਨੇ ਨਾ ਟੁੱਟ ਦੇ ਹੀ ਨੀ ਹੈਗੇ ਤੇ ਬੜੇ ਆਰਾਮ ਨਾਲ ਇੱਕ ਮਾਰੀ ਥੱਲੇ ਤੇ ਟੁੱਟ ਗਿਆ। ਤੇ ਮੈਂ ਪੁੱਛਦੀ ਜੇਸੀ ਤੁਸੀਂ ਸ਼ਰਬਤ ਵੀ ਪਿਆਇਆ ਸੀ ਇੱਕ ਵਾਰੀ ਉਹ ਹਨ ਪੁੱਛਦੀ ਵੀ ਸੀ ਮੈਂ, ਮੈਂ ਕਿਹਾ ਕਿਸ ਤਰ੍ਹਾਂ ਬੰਦਾ ਇਹ?
ਔ ਤੇ ਹੈ, ਸ਼ਰਬਤ ਏਸਤਰਾ ਬੰਦਾ ਹੈਗਾ ਕੀ ਔਹਨੂੰ ਪਹਿਲੇ ਗੂੱਦੇੇ ਨੂੰ ਨਾ ਸਾਰਾ ਖਾਲੀ ਕਰਕੇ ਉਹਨੂੰ ਕੱਢ ਲਓ ਉਹਨੂੰ ਕੱਢ ਲਓ ਭਾਂਡੇ ਚ ਤੇ ਉਹਨੂੰ ਉਹਦੇ ਨਾ ਪਾਣੀ ਪਾ ਦੋ ਦਸ ਪੰਦਰਾਂ ਮਿੰਟ ਉਹਨੂੰ ਪਾਣੀ ਪਿਆ ਰਹਿਨ ਦੋ ਉਹ ਪਾਣੀ ਨਾਲ ਗੁੱਦਾ, ਗੁੱਦਾ ਨਰਮ ਹੋ ਜੇਗਾ। ਫੇਰ ਫੇਰ ਯਾ ਤੇ ਏਂਜ ਕਰੋ ਹੱਥ ਨਾਲ ਉਹਨੂੰ ਹਥ ਨਾਲ ਮਸਲ ਲੋ ਜਾਂ ਫੇਰ ਮ ਮਦਾਨੀ ਹੁੰਦੀ ਨਾ ਮ ਧਾਨੀ ਓਨੂੰ ਜੱਗ ਵਿੱਚ ਪਾ ਕੇ ਮ ਕਾਂਦ ਮਾਰੋ ਘਾਸ-ਘਾਸ ਕੇ ਜਿਸ ਦਹੀਂ ਕਰਦੇ ਨਾ ਲੱਸੀ, ਹਾਂ ਦਹੀਂ, ਤੇ ਓਸ ਤਰਾਂ ਕਾਰਕੇ ਤੇ ਆਪਣਾ ਛਾਨਨੀ ਔਂਦੀ ਨਾ ਦੁੱਧ ਵਾਲੀ ਹਾਂ ਓਦੇ ਚ ਰਾਖ ਕੇ ਓਦੇ ਰਾਖ ਕੇ ਬਸ ਚੁਮਚਾ ਮਾਰ ਦੋ ਜੇੜਾ ਗੁੱਦਾ-ਗੁੱਦਾ ਹੁੰਦਾ, ਓ
ਅੱਛਾ ਬੀਜ ਹੁੰਦੇ ਨੇ ਵਿੱਚ ਜਿਹੜੇ ਹਨਾ ਉਹ ਰਹਿ ਜਾਂਦੇ, ਅੱਛਾ ਅੱਛਾ-ਅੱਛਾ- ਅੱਛਾ ਹਾਂ, ਹਾਂ, ਹਾਂ ਹਮ
ਠੰਡ ਗਰਮੀ ਵਿੱਚ
ਅੱਛਾ ਤੇ ਨਿੰਬੂ ਵਗੈਰਾ ਪੈਂਦਾ ਹੈ ਯਾ ਬਸ ਮਿੱਠਾ ਹੀ ਪਏਗਾ। ਖੰਡ ਸ਼ੱਕਰ
ਨਹੀਂ ਨਿੰਬੂ ਵੀ ਪਾ ਸਕਦੇ ਆ ਆਪਣਾ, ਆਪਣਾ ਸਵਾਦ ਹੈ, ਕਈ ਨਿੰਬੂ ਪਾ ਕੇ ਪੀਂਦੇ ਲੂਣ ਪਾ ਕੇ ਕਈ ਐਝੰ ਪੀ ਲੈਂਦੇ ਮਗਰ ਫਾਇਦੇਮੰਦ ਚੀਜ਼ ਹੈਗੀ ਹੈ, ਠੰਡ ਵਿੱਚ ਇਹ
ਐਨੂੰ ਸ਼ੂਗਰ ਤੇ ਉਹ ਤੇ ਬਸ ਇੰਝ ਹੀ ਪੀ ਲਵੇ ਸਿੰਪਲ ਹੀ ਹਾਂ।
ਨਿੰਬੂ ਪਾ ਕੇ ਪੀਵੋ ਬਾਕੀ ਫੇਰ ਆ ਏਣਜੀ ਪੀਣ ਵਾਲਾ ਹੁੰਦਾ ਨਾ ਪੇਟ ਉਏ ਵਾਸਤੇ ਬੜੀ ਵਧੀਆ ਚੀਜ਼ ਹੈਗੀ ਹੈ। ਪੇਟ ਪੂਟ ਜਿਹੜਾ ਖ਼ਰਾਬ ਹੁੰਦਾ ਨਾ ਪਾਚਨ ਸ਼ਕ ਬੜੀ ਤੇਜ਼ ਕਰ ਰਹੇ ਹੈ ਇਸਿਸ ਤਰ੍ਹਾਂ ਖਾਧਾ ਪੀਤਾ ਲੱਗਦਾ ਹੈ। ਬੜੀ ਫਾਇਦੇਮੰਦ ਚੀਜ਼ ਹੈ ਪੀਣ ਨਾਲ ਹਾਂ ਲੋ ਵਾਸਤੇ ਬੜਾ ਚੰਗਾ ਹੁੰ
ਉਹ ਤੇਏ ਨਾਲੇ ਉਹ ਵੀ ਜਿਵੇਂ ਕਿਸੇ ਨੂੰ ਕਬਜੀ ਵਗੈਰਾ ਹੋਈਵੇ ਨਾ ਉਹਦੇ ਵਾਸਤੇ ਵੀ ਕਹਿੰਦੇ ਨੇ ਬਈ ਖਾ ਕੇ ਉਹਤੋਂ ਪਾਣੀ ਪੀ ਲੋਓ ਗਿਲਾਸ ਤੇ ਪੇਟ ਸਾਫ਼ ਹੋ ਜਾਂਦਾ ਹੈ ਹਾਂ- ਹੂੰ-ਹੂੰ
ਵੈਸੇ ਬੜਾ ਵਧੀਆ ਚੀਜ਼ ਹੈਗੀ ਹੈ ਇਹਨੂੰ ਸੀਤਾ ਫਲ ਵੀ ਕਹਿੰਦੇ ਨੇ ਇਹ ਚੱਕਰ ਹੈਗਾ ਵੈਸੇ ਸਤੂਤ ਵੀ ਲੱਗੇ ਹੋਏ ਨੇ ਇਹ ਕੋਲ ਸਤੂਤ ਲੱਗੇ ਸੀ ਪੇਡੇ ਤੇ ਉਹ ਛੋਟੇ ਜਿਹੇ ਸਬਤੂ ਹੈਗੇ ਸੀ। ਕਈਓ ਲੱਗੇ ਹੁੰਦੇ ਨੇ ਵੱਡੇ-ਵੱਡੇ!
ਅੱਛਾ ਤੁਹਾਡੇ ਲਗੇ ਆਇਆ ਆ ਘਰ ਤੁਹਾਡੇ ਲਗਿਆ ਹੋਇਆ।
ਡੇ ਘਰ ਲਗਿਆ ਹੋਇਆ ਸੀ। ਤੂਤ ਸ਼ਹਿਤੂਤ ਦਿ ਪੇਡਾ ਵੀ ਹੈਗਾ। ਉਹ ਛੋਟੇ-ਛੋਟੇ ਤੂਤ ਆਦੇ ਨੇ
ਅੱਛਾ-ਅੱਛਾ ਹਹ ਇੱਕ ਤਾਂ ਹੁੰਦੇ ਨੇ ਲੰਬੇ -ਲੰਬੇ ਹੁੰਦੇ ਨੇ ਉਂਗਲ ਜਿੰਨੇ ਹੁੰਦੇ ਨੇ ਅੱਛਾ ਤੁਹਾਡੇ ਛੋਟੇ- ਛੋਟੇ ਲੱਗੇ ਹੋਣੇ ਨਸਲ ਹੁੰਦੀ ਹੈ ਨਾ ਵੱਖਰੀ ਕਈ ਛੋਟੇ ਹਾਂ- ਹਾਂ ਉਹ ਤੇ ਹੈ ਹੀ ਏ।
ਲੋਕਡਾਊਨ ਵਿੱਚ ਹਾਂ ਲੋਕਡਾਊਨ ਵੇੱਲੇ ਹੈਗੇ ਸੀ, ਤੇ ਗਏ ਪੇਡਾਂ ਦੇਖਣ, ਪੇਡਾਂ ਲੱਗੇਆ ਹੋਏਆ ਸੀ, ਅਸੀਂ ਟੈਣੀ ਲੈ ਆਂਦੀ, ਫਿਰ ਟੈਣੀ ਟੁੱਟੀ ਸੀ ਅਸੀਂ ਕੈਣ ਲਾਦੇ ਓ ਪਾਣੀ ਦਿੱਤਾ ਟੈਣੀ ਦੇ ਵੀ ਕੈਣੀ ਪਉ ਵਰਗੀ ਐਸੀ ਓ ਪੇੱ‍ਡਾ ਨੀ ਲਾਯਾ ਟੈਣੀ ਪਕਰ ਕੇ, ਸੂਤ ਆਂਦਾ ਬੜਾ ਗਜ਼ਬ ਸੌਡਾ ਹਾਂਜੀ, ਹੈਲੋ
ਹਾ, ਹਾਲੋ ਬਸ ਐਹੀ ਚੱਕਰ ਹੈਗਾ ਵਧੀਆ ਸ਼ਤੁਤ ਆਂਦੇ ਨੇ, ਹੂੰ ਐ ਚੱਕਰ ਏ। ਹੈਲੋ, ਹਾਹਾ ਹਾ। ਬਾਸ ਵਧੀਐ, ਹੂੰ ਹੂੰ ਹੂੰ ਹੂੰ, ਵਦੀਆ ਜੀ, ਓਰ
ਆ
ਹੈਲੋ, ਹੈਲੋ, ਹੈਲੋ ਹੈਲੋ, ਹੈਲੋ, ਹੈਲੋ, ਹਾਂਜੀ